ਜੀ ਸਸ ਰੀ ਕਾਲ।
ਸਸ ਰੀ ਕਾਲ ਜੀ ਹੋਰ ਕਿਵੇਂ ਓਂ?
ਮੈਂ ਵਦੀਆ ਤੁਸੀਂ ਦੱਸੋ ਤੁਸੀਂ ਠੀਕ ਓਂ।
ਹਾਂਜੀ-ਹਾਂਜੀ ਵਦੀਆ ਘਰੇ ਠੀਕ ਨੇ ਸਾਰੇ।
ਹਾਂਜੀ-ਹਾਂਜੀ, ਥੁਆਡੇ ਘਰ ਸਭ ਠੀਕ ਨੇ।
ਹਾਂਜੀ ਵਦੀਆ ਹੋਰ ਖਾ ਲਿਆ ਖਾਨਾ ਤੁਸੀਂ।
ਹਾਂਜੀ, ਤੁਸੀਂ ਖਾ ਲਿਆ।
ਹਾਂਜੀ-ਹਾਂਜੀ ਕੀ ਖਾਏਆ ਫੇਰ ਤੁਸੀਂ।
ਓਨੇ ਤਾਂ ਅਸੀਂ ਜੇੜੀ ਮੈਂ ਥੋਨੂੰ ਸਬਜ਼ੀ ਦੱਸੀ ਸੀ ਨਾ ਦਹੀਂ ਪਿਆਜ਼ ਵਾਲੀ, ਅਸੀਂ ਉਹੀ ਬਣਾਈ ਸੀ ਕਿਉਂਕਿ ਨਾ ਸਵੇਰੇ ਸਾਡਾ ਮਨ ਨਹੀਂ ਕਰ ਰਿਹਾ ਸੀ, ਜ਼ਿਆਦਾ ਕੁਝ ਕਰਨ ਦਾ।
ਹਾਂਜੀ ਓਕੇ -ਓਕੇ ਨਹੀਂ ਵੈਸੇ ਉਹ ਸੱਚੀ ਟੇਸਟੀ ਸੀਗੀ।
ਹਾਂਜੀ। ਬਾਕੀ ਹੁਣ ਅਸੀਂ ਦੁਪਹਿਰੀ ਵਾਸਤੇ ਦਾਲ ਚਾਵਲ ਬਣਾ ਲਾਂਗੇ। ਕਿ ਅੱਜ ਪਾਪਾ ਘਰ ਰੁਕੇ ਸੀ, ਤੇ ਅਸੀਂ ਸੋਚਿਆ ਸੀ ਕਿ ਚਲੋ ਵਧੀਆ ਹੋਜੂਗਾ। ਦਾਲ ਚਾਵਲ ਨਾਲੇ ਕੰਫਰਟ ਫੂਡ ਵੀ ਹੈਗਾ ਕਾਫੀ।
ਬਿਲਕੁਲ, ਦਾਲ ਚਾਵਲ ਤੇ ਨਾਸ। ਸੈਲਡ ਹੋਵੇ ਨਾ ਬਹੁਤ ਵਧੀਆ ਲੱਗਦਾ।
ਹਾਂ, ਨਾਲੇ ਫੇਰ ਮਤਲਬ ਵੈਸੇ ਤਾਂ ਅਸੀਂ ਦਾਲ ਚਾਵਲ ਨਾਲ ਆਲੂ ਥੋ੍ਹਾ ਬਰੀਕ -ਬਰੀਕ ਕੱਟ ਕੇ ਫਰਾਈ ਕਰ ਲੈਦੇ ਹਾਂ, ਉਹ ਵੀ ਬੜਾ ਸਵਾਦ ਲੱਗਦਾ ਨਾਲ ਖਾਓ ਤਾਂ।
ਹਾਂਜੀ, ਹਾਂਜੀ ਮੈਂ ਹਾਂ, ਤੁਸੀਂ ਉਸ ਦਿਨ ਦੱਸਿਆ ਸੀ ਕਿ ਹਨਾ, ਆਲੂਆਂ ਨੂੰ ਮਤਲਬ ਥੋੜ੍ਹਾ ਕੱਟ ਕੇ ਬਸ ਸਿੰਪਲ ਉਹਨਾਂ ਨੂੰ ਫਰਾਈ ਕਰਲੋ।
ਹਾਂਜੀ, ਬਹੁਤ ਵਧੀਆ ਲੱਗਦੇ ਆ। ਅੱਛਾ, ਤੁਸੀਂ ਬ੍ਰੇਕਫਾਸਟ ਕਰ ਲਿਆ।
ਹਾਂਜੀ, ਹਾਂਜੀ।
ਲੰਚ ਹੋ ਗਿਆ ਤੁਹਾਡਾ?
ਨੀਂ, ਅੱਜ ਲੰਚ ਨਈਂ ਕੀਤਾ ਹੈਗਾ।
ਅੱਛਾ ਮੇ ਕੀ ਖਾਇਆ ਸੀਗਾ?
ਮੈਨੇ, ਅੱਜ ਖਾਏ ਸੀ ਆਲੂ ਦੀ ਸਬਜ਼ੀ ਤੇ ਨਾਲ ਰੋਟੀ ਸਿੰਪਲ।
ਓਕੇ ਸਵੇਰੇ ਪਰੌਂਠੀ ਨ੍ਹੀਂ ਖਾਂਦੇ ਤੁਸੀਂ।
ਨ੍ਹੀਂ ਨ੍ਹੀਂ, ਕਦੇ-ਕਦੀ ਖਾਂਣੇ ਆਂ।
ਓਕੇ ਓਕੇ ਵੈਸੇ ਤਾਂ ਅਸੀਂ ਰੋਜ਼ ਪਰੋਂਂਠੇ ਖਾਂਦੇ ਲੇਕਿਨ ਅੱਜ ਸਾਡੀ ਮੈਚ ਚਿਂਗ ਹੋਗੀ ਅੱਜ ਮੈਂ ਵੀ ਫੁਲਕੇ ਈ ਖਾਏ ਨੇ।
ਕਿਉਂਕਿ ਉਹੀ ਹੁੰਦਾ ਨਾ ਕਿ ਹਨਾਂ ਡੇਲੀ ਚਲੋ ਪਰੌਂਠੇ ਨਈਂ ਵੈਸੇ ਅਗਰ ਸਿੰਪਲ ਘੀ ਵਾਲੇ ਨਾ ਅਗਰ ਰੋ ਮਤਲਬ ਜਿਵੇਂ ਆਪਾਂ ਸਿੰਪਲ ਖਾਂਦੇ ਹਾਂ ਉਵੇਂ ਖਾ ਲੈਂਣੇ ਆਂ।
ਹਾਂਜੀ ਹਾਂਜੀ, ਓ। ਕੇ ਵੈਸੇ ਤਾਂ ਜਿਵੇਂ ਅਸੀਂ ਕੁੱਝ ਵੀ ਮਤਲਬ ਹੁੰਦਾ ਤੇ ਫੇਰ ਆਲੂ ਟਮਾਟਰ ਦੀ ਸਬਜ਼ੀ ਰ ਵੀ ਬਣਾ ਲੈਂਦੇ ਆਾਂ ਉਹਦੇ ਨਾਲ ਤਾਂ ਫਿਰ ਪੂੜੀ ਵੀ ਹੋ ਜਾਂਦੀ, ਪਰੌਂਠੇ ਵੀ ਹੋ ਜਾਂਦੇ ਆ। ਜਿਵੇਂ ਜਿਹਨੂੰ ਵਧੀਆ ਲੱਗੇ।
ਉਹ ਤਾਂ ਬੜੀ ਟੇਸਟੀ ਲੱਗਦੀ ਐ, ਨਾਲ ਤੁਸੀਂ ਦਹੀਂ ਲੈ ਲਓ, ਚਾਹੇ ਰਾਇਤਾ ਲੈ ਲਓ।
ਹਾਂਜੀ।
ਹਂ। ਇਹੀ ਐ ਕਿ ਬਸ ਇਹ ਐ ਕਿ ਹਾਂ ਹੁਣ ਤਾਂ ਸਵੇਰੇ ਤੁਸੀਂ ਰੋਟੀ ਖਾਓ ਤੇ ਦੁਪਹਿਰ ਨੂੰ ਚਾਵਲ ਵਗੈਰਾ ਕੁਛ ਐਵੇਂ ਦਾ ਖਾਓ ਹਲਕਾ ਜਿਹਾ।
ਹਾਂ ਨਾਲੇ ਤੁਹਾਡੇ ਲਈ ਤਾਂ ਚਾਵਲ ਹੀ ਵਧੀਆ ਨੇ ਕਿਉਂਕਿ ਵੀਟ ਤੁਹਾਨੂੰ
ਹਂ, ਹਂ, ਹਾਂਜੀ ਹਾਂਜੀ ਤੁਸੀਂ ਵੈਸੇ ਰੂਟੀਨ ਦੱਸੋ ਵੀ ਕੀ ਕੀ ਕਰਦੇ ਹੋ ਦਿਨ ਚ
ਮੈਂ ਜਿਵੇਂ ਵੈਸੇ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਮੈਂ ਸਵੇਰੇ ਥੋੜ੍ਹਾ ਲੇਟ ਟੀ ਉੱਠਦੀ ਆ ਜਿਵੇਂ ਫੋਣ ਨਜ ਗੱਲ ਤਾਂ ਜਿਵੇਂ ਸਾਢੇ ਅੱਠ ਨੌ ਜਾਂ ਫਿਰ ਅੱਠ ਵਜੇ ਜਿਵੇਂ ਸਮ ਮਤਲਬ ਹੋ ਪਾਂਦਾ ਉਨੀ ਵਜੇ ਉੱਠ ਕੇ ਕੇ ਫਿਰ ਉਹਦੇ ਬਾਅਦ ਮਤਲਬ ਨਾ ਧੋ ਕੇ ਫਿਰ ਉਹਦੇ ਬਾਅਦ ਬੈਠਦੇ ਆ ਥੋੜ੍ਹੀ ਦੇਰ ਫੇਰ ਥੋੜ੍ਹੀ ਗੱਲਾਂ ਬਾਤ ਤਾਂ ਹੁੰਦੀਆਂ ਨੇ ਟੀ ਅਸੀਂ ਲੈਂਦੇ ਆਂ ਤਾਂ ਉਹਦੇ ਬਾਅਦ ਫੇਰ ਥੋੜੀ ਦੇਰ ਟੀ ਵੀ ਦੇਖਦੇ ਆਂ ਫੇਰ ਉਹਦੇ ਬਾਅਦ ਬ੍ਰੇਕਫਾਸਟ ਦੀ ਪ੍ਰੀਪਰੇਸ਼ਨ ਕਰਦੇ ਆਂ ਫਿਰ ਬ੍ਰੇਕ ਫਾਸਟ ਕਰਦੇ-ਕਰਦੇ, ਥੋੜ੍ਹੀ ਦੇਰ ਫੋਨ ਚਲਾ ਲਿਆ ਜੋ ਵੀ ਕਰ ਲਿਆ ਫਿਰ ਥੋੜ੍ਹਾ ਬੋਤ ਰਸੋਈ ਸਮੇਟੀ ਸਮਾਟੀ ਫਿਰ ਉਹਦੇ ਬਾਅਦ ਥੋੜ੍ਹੀ ਦੇਰ ਦੁਪਹਿਰ ਅਗਰ ਮਤਲਬ ਬਣਦਾ ਐ ਤਾਂ ਥੋੜ੍ਹੀ ਦੇਰ ਸੋ ਜਾਂਣੇ ਆਂ। ਜੇ ਫੇਰ ਨਈਂ ਮਨ ਕਰਦਾ ਤੇ ਫੇਰ ਮਤਲਬ ਮਤਲਬ ਦੇਖਦੇ ਆ ਕੁੱਝ ਮਤਲਬ ਦੇਖ ਲੈਂਣੇ ਆਂ ਕੁੱਝ ਕੰਮ ਹੈ ਕਰ ਸਕਦੇ ਹਾਂ ਕਿ ਨ੍ਹੀਂ। ਫੇਰ ਉਹੀ ਬਸ ਮਤਲਬ ਜ਼ਿਆਦਾਤਰ ਤਾਂ ਹੁਣ ਗਰਮੀਆਂ ਦੀ ਛੁੱਟੀਆਂ ਈ ਚਾਹੀ ਆ ਕਿ ਫੋਨ ਲਾਓ ਨੀ ਤੇ ਟੀ ਵੀ ਪਕੜੋ, ਟੀ ਵੀ ਪਕੜੋ ਤਾਂ ਫੋਨ ਛੋੜੋ।
ਠੀਕ ਐ, ਮਤਲਬ ਖਾਣਾ ਵਗੈਰਾ ਤੁਸੀਂ ਬਣਾਣੇ ਓਂ ਹੈਲਪ ਕਰਾਣੇ ਓਂ।
ਹਾਂਜੀ, ਹਾਂਜੀ, ਹਾਂਜੀ, ਤੁਹਾਡਾ ਕੀ ਰੂਟੀਨ ਆ।
ਬਸ, ਮੇਰਾ ਵੀ ਐਵੇ ਹੀ ਹੈ, ਕਿ ਸਵੇਰੇ ਉੱਠਦੇ ਹਾਂ ਅਸੀਂ। ਸਾਢੇ ਛੇ, ਸੱਤ ਵਜੇ, ਉਹ ਤੋਂ ਬਾਅਦ ਬਸ ਫਿਰ ਸਾਰਾ ਕੰਮ ਕਰਦੇ ਆ, ਕਿ ਝਾੜੂ ਸਫ਼ਾਈ ਵਗੈਰਾ ਕੀਤੀ। ਹਾਂਜੀ, ਫੇਰ ਉਸ ਤੋਂ ਬਾਅਦ, ਬਸ ਨਹਾ ਨੂ ਕੇ ਫੇਿਰ ਬ੍ਰੈਕਫਸਟ ਕਰਦੇ ਆ। ਦੈਨ, ਫੇਰ ਹਾਂਜੀ। ਫਿਰ ਉਸ ਤੋਂ ਬਾਅਦ ਚਲੇ ਜਾਂਦੇ ਹਾਂ, ਕੋਚਿੰਗ ਵਾਸਤੇ ਇੱਕ ਦੋ ਘੰਟੇ ਦੀ ਕਲਾਸ ਲਗਾ ਕੇ। ਵੈਸੇ ਕੋਚਿੰਗ ਤਾਂ ਹਾਂਜੀ, ਮੈਨ ਹੁਣ ਸਟਾਰਟ ਕੀਤੀ ਆ, ਥੋੜੇ ਦਿਨ ਪਹਿਲਾਂ ਹੀ।
ਅੱਛਾ, ਤੁਸੀਂ ਕੋਚਿੰਗ ਪੜ੍ਹਾਉਂਦੇ ਹੋ।
ਨਹੀਂ -ਨਹੀਂ ਮਤਲਬ ਲੈ ਰਹੀ ਹਾਂ ਕੋਚਿੰਗ।
ਓਕੇ -ਓਕੇ ਕਿਸ ਚੀਜ਼ ਦੀ।
ਹੁਨ, ਤਾਂ ਕੰਪਿਊਟਰ ਦੀ ਹੀ ਲੈ ਰਹੀ ਸੀਗੀ, ਮੈਂ ਟਹਿਲੀ।
ਓਕੇ -ਓਕੇ, ਤੁਸੀਂ ਮਤਲਬ ਗ੍ਰੈਜੂਏਸ਼ਨ ਕਿਹਦੇ ਚ ਕੀਤੀ ਹੋਈ ਹੈ?
ਮੈਂ ਬੀਕਾਮ ਕੀਤੀ ਹੈ।
ਓਕੇ -ਓਕੇ ਹਾਂ ਫਿਰ ਤਾਂ ਟੈਲੀ ਕਮ ਹੋਗਾ ਕਾਫ਼ੀ।
ਜੀ ਹਾਂਜੀ। ਕਿਉਂਕਿ ਬੇਸਿਕ ਤਾਂ, ਤੁਹਾਨੂੰ ਪਤਾ ਹੀ ਹੈ, ਕਿ ਉਹ ਤਾਂ ਆਪਾਂ ਸਿੱਖ ਹੀ ਲੈਂਦੇ ਹਾਂ ਕਿਉਂਕਿ ਜਿਹੜਾ ਕੋਈ ਐਵੇਂ ਹੈ, ਕਿ ਜਿਵੇਂ ਟੈਲੀ ਹੋ ਗਿਆ ਜਾਂ ਹੋਰ ਹੋ ਗਿਆ, ਉਹ ਜ਼ਿਆਦਾ ਇੰਪੋਰਟੈਂਟ ਹੁੰਦੈ ਸਿੱਖਣੇ।
ਹਾਂਜੀ।
ਹਮ ਕਿਉਂਕਿ ਅੱਗੇ ਹੈਲਪ ਵੀ ਹੋ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਤਾਂ ਹਰ ਇੱਕ ਚੀਜ਼ ਹੀ ਇੰ ਇੰਟਰਨੈਟ!
ਹਾਂ, ਸਹੀ ਗੱਲ ਹੈ, ਹੁਣ ਅੱਜ ਕੱਲ ਦਾ। ਡਿਗਰੀਆਂ ਤਾਂ ਹੀ ਕੰਮ ਦੀਆਂ ਨੇ ਜਾਂ ਤੁਹਾਡੇ ਚ ਸਕਿੱਲਜ਼ ਹੋਣ। ਜੇ ਸਕਿਲਸ ਨਹੀਂ ਨਾ, ਫਿਰ ਤਾਂ ਫਿਰ ਤੁਸੀਂ ਜਿਹੜੇ ਵੀ ਡਿਗਰੀ ਲੈਲੋ ਮੈ ਟਰੀ ਨੀ ਕਰਦੀ, ਹਾਂਜੀ, ਅਸੀਂ ਬੜੀ ਜੋਬਸ ਘੱਟ ਨੇ ਹੁਣ ਤਾਂ।
ਹੂੰ ਉਸ ਤੋਂ ਬਾਅਦ ਬਸ ਫਿਰ ਘਰੇ ਆਨੇ ਹਾਂ, ਦੁਪਹਿਰ ਨੂੰ ਅਗਰ ਮਨ ਹੁੰਦਾ ਤਾਂ ਲੰਚ ਕਰ ਲੈਂਦੇ ਹਾਂ, ਨਹੀਂ ਕੋਈ ਮੈਂਗੋ ਸ਼ੇਕ ਜਾਂ ਬਨਾਨਾ ਸ਼ੇਕ ਵਗੈਰਾ। ਪੀ ਲੇਨੇ ਆ।
ਵਾਹ, ਯਾਰ, ਤੁਸੀਂ ਮੂੰਹ ਤੇ ਪਾਣੀ ਕਿਉਂ ਦਿਲਾ ਦਿੰਦੇ ਹੋ, ਵਾਰ -ਵਾਰ।
ਨਹੀਂ, ਉਹ ਤਾਂ ਤੁਸੀਂ ਨਹੀਂ, ਬਣਾਉਂਦੇ ਹੈਗੇ।
ਨਹੀਂ, ਬਣਾਉਂਦੇ ਹਾਂ, ਬਟ ਇਸ ਗਰਮੀ ਤਾਂ ਅਸੀਂ ਇੱਕੋ ਵਾਰ ਹੀ ਪੀਤਾ ਸੀਗਾ। ਫਿਰ ਉਹਦੇ ਬਾਅਦ, ਮੌਕਾ ਹੀ ਨਹੀਂ ਮਿੜਿਆ।
ਨਹੀਂ, ਮਤਲਬ ਅਸੀਂ ਤਾਂ
ਹੈਲੋ।
ਹਾਂਜੀ, ਹਾਂਜੀ।
ਹਾਂ। ਜਿਵੇਂ ਐਸਾ ਹੈ ਨਾ, ਕਿ ਅਸੀਂ ਜਿਹੜੇ ਸ਼ੋਪ ਤੇ ਜ਼ਿਆਦਾਤਰ ਪੀਣਾ ਪਸੰਦ ਕਰਦੇ ਸੀ ਨਾ ਉਹ ਸ਼ੋਪ ਹੁਣ ਮਤਲਬ ਬੰਦ ਹੋ ਗਈ ਆ, ਤੇ ਫੇਰ ਉਹ ਉਹਨਾਂ ਤੋਂ ਇਲਾਵਾ ਨਾ ਉਹ ਥੋੜੇ ਮਤਲਬ ਕਾਫੀ ਏਜ ਦੇ ਅੰਕਲ ਸੀ, ਤੇ ਉਹਦਾ ਦਾ ਵ ਮਤਲਬ ਇੱਕ ਅਲੱਗ ਹੀ ਹੁੰਦਾ, ਟੇਸਟ ਆਉਂਦਾ ਸੀਗਾ, ਨਾਲੇ ਉਹਨਾਂ ਨਾਲ ਸਾਡੀ ਵਾਈਬ ਵੀ ਬੜੀ ਮੈਚ ਹੁੰਂਦੀ ਸੀ। ਹੁਣ, ਉਹਨਾਂ ਦੀ ਸ਼ੋਪ ਜ਼ਿਆਦਾ ਮਤਲਬ ਹੈ ਨਹੀਂ, ਜ਼ਿਆਦਾ ਤੇ ਫੇਰ ਅਸੀਂ ਨਹੀਂ ਪੀਂਦੇ ਜ਼ਿਆਦਾ ਮਤਲਬ ਹੋਰ ਕਿਸੇ ਥਾਂ ਤੋਂ, ਸਾਨੂੰ ਕੇ ਆਦਤ ਲੱਗੀ ਹੋਈ ਸੀ ਉਹਨਾਂ ਦੀ ਤੇ ਫੇਰ ਘਰੇ ਅਸੀਂ ਬਣਾਇਆ, ਇੱਕ ਵਾਰ ਬਣਾਇਆ, ਲੇਕਿਨ ਉਹਦੇ ਬਾਅਦ ਮਤਲਬ ਜ਼ਿਆਦਾ ਪ ਨਈ, ਨੀ ਦਿਲ ਹੀ ਨਹੀਂ ਕੀਤਾ।
ਹੁਣ ਪਰ ਮਨ ਕਰ ਰਿਹਾ ਹੁਣ ਤੁਹਾਡੇ ਮੂੰਹ ਤੋਂ ਸੁਣ ਲਿਆ ਨਾ, ਹੁਣ ਮੇਰਾ ਦਿਲ ਕਰ ਰਿਹਾ ਹੈ।
ਹਾਂਜੀ ਨਹੀਂ ਵੈਸੇ ਇਹ ਹੈ ਕਿ ਦੇਖੋ, ਗਰਮੀ 'ਚ ਤਾਂ ਇਹੀ ਚੀਜ਼ ਠੀਕ ਰਹਿੰਦੀ ਹੈ ਬਲਕਿ ਤੁਸੀਂ ਕੋਕ ਵਗੈਰਾ ਪੀਣ ਤੋਂ ਚੰਗਾ ਤਾਂ ਇਹ ਹੀ ਚੀਜ਼ ਪੀਓ।
ਹਾਂ ਸਹੀ ਗੱਲ ਹੈ ਉਹ ਤੇ ਜਿੰਨਾ ਮਰਜ਼ੀ ਕਹਿ ਲਓ, ਡਾਇਟ ਕੋਕ ਆ ਪਰ ਹੈ ਤਾਂ ਫਿਰ ਗ਼ਲਤ ਹੀ ਚੀਜ਼ਾਂ ਦੀ ਨਹੀਂ, ਤਾਂ ਫਿਰ ਉਹ ਇੰਨੇ ਦਿਨ ਰਹਿ ਕਿਵੇਂ ਜਾਂਦੀ ਹੈ ਕੇਨ ਚ '
ਕੋਕ ਕਿਉਂਕਿ ਤੁਸੀਂ ਦੇਖੋ, ਉਹ ਜਸਟ ਆਪਾਂ ਨੂੰ ਪੰਜ ਦਸ ਮਿੰਟ ਲਈ ਐਵੇਂ ਫੀਲ ਹੋਏਗਾ ਕਿ ਹਾਂ ਚਲੋ, ਹਨਾ ਠੰਡਾ ਠੰਡਾ ਜਿਹਾ ਫੀਲ ਹੋ ਰਿਹਾ ਪੀ ਕੇ ਪਰ ਇੱਕ, ਇੱਕ ਤਰੀਕੇ ਨਾਲ ਆਪਣੀ ਬੋਡੀ ਚ' ਤਾਂ ਗ਼ਲਤ ਇਫੈਕਟ ਪਾ ਰਿਹਾ ਹੈ।
ਹਾਂ, ਸਹੀ ਗੱਲ ਆ।
ਹਾਂਜੀ, ਬਸ ਫਿਰ ਉਸ ਤੋਂ ਬਾਅਦ ਥੋੜ੍ਹਾ ਬਹੁਤ ਸੋ ਲੈਂਦੇ ਹਾਂ, ਫੋਨ ਫੁਨ ਚਲਾ ਲੈਂਦੇ ਹਾਂ, ਟੀ ਵੀ ਦਾ ਅਸੀਂ ਮੈਂ ਤਾਂ ਬਹੁਤ ਘੱਟ ਦੇਖਦੀ ਹਾਂ, ਮੇਰੀ ਸਿਸਟਰ ਬਹੁਤ ਟੀ ਵੀ ਦੇਖਦੀ ਆ।
ਹਮ, ਉਹ ਸੀਰੀਅਲ ਵਗੈਰਾ ਦੇਖਦੇ ਨੇ? ਅੱਛਾ, ਮਤਲਬ ਜਿਵੇਂ ਪੰਜਾਬੀ ਜਿਆਦਾ ਵੇਖਦੇ ਨੇ, ਆ ਹਿੰਦੀ ਸੀਰੀਅਲ?
ਮਤਲਬ ਪੰਜਾਬੀ ਵੀ ਦੇਖ, ਪੰਜਾਬੀ ਤਾਂ ਵੈਸੇ ਨਹੀਂ ਚੱਲਦੇ, ਹਿੰਦੀ ਹੀ ਚੱਲਦੇ ਨੇ ਜਿਹੜੇ ਣੇ ਆਮ ਚੱਲਦੇ ਨੇ ਜੀ ਟੀ ਵੀ ਵਗੈਰਾ ਤੇ।
ਹਾਂਜੀ, ਅਰੇ ਮੈਨੂੰ ਨਾ ਐਵੇਂ ਯਾਦ ਹੈ ਇੱਕ ਪੰਜਾਬੀ 'ਚ ਇੱਕ ਨਵਾਂ ਆਇਆ ਸੀ ਜਿੱਦਾ ਮਤਲਬ ਉਹਦੀ 'ਚ ਆ ਹੁੰਦਾ ਕਿ ਉਹਦੀ ਮਤਲਬ ਇੱਕ ਸਿਸਟਰ ਹੁੰਦੀ, ਉਹਨੂੰ ਦਾ ਵਿਆਹ ਕਰਾਉਣਾ ਹੁੰਦਾ ਮੁੰਡੇ ਨਾਲ, ਲੇਕਿਨ ਵਿਆਹ ਦੂਜੀ ਭੈਣ ਦਾ ਹੋ ਜਾਂਦਾ ਹੈ ਤਾਂ ਮਤਲਬ ਉਹ ਪਤਾ ਨੀ ਹ ਮੈਨੂੰ ਨਾਮ ਨੀ ਯਾਦ ਆ ਰਿਹਾ, ਪਰ ਉਹਦੇ 'ਚ ਮਤਲਬ ਐਵੇਂ ਪੰਜਾਬੀ ਵਾਲਾ ਹੀ ਸਾਰਾ ਦਿਖਾਇਆ ਸੀ, ਨਹੀਂ ਸੀਰੀਅਲ ਆ, ਸੀਰੀਅਲ ਆ।
ਅੱਛਾ ਅੱਛਾ ਨਹੀਂ ਅਸੀਂ ਪੰਜਾਬੀ ਤਾਂ ਨੀ ਦੇਖਿਆ, ਤਾਂਹੀ ਹਿੰਦੀ ਦੇਖਦੇਿਆਂ ਅਗਰ ਦੇਖਦੇ ਹਾਂ। ਜਾਂ ਫਿਰ ਉਹੀ ਰੋਡੀਸ ਵਗੈਰਾ ਹੋ ਗਿਆ, ਬਸ ਇਹ ਦੇਖਦੇ ਹਾਂ।
ਹਾਂ ਮੈਨੂੰ ਤਾਂ ਉਹ ਮਤਲਬ ਮੈਂ ਰੋਡੀਜ਼ ਤਾਂ ਨਹੀਂ, ਮੈਂ ਵਿੱਚ ਸਪਲਿਟਸ ਵੇਲਾ ਹੀ ਥੋੜਾ ਜਿਹਾ ਦੇਖਿਆ ਸੀ, ਮੈਨੂੰ ਉਹ ਬੜਾ ਇੰਟਰਸਟ ਵਾਲਾ ਲੱਗਦਾ ਲੇਕਿਨ ਫਿਰ ਜਦ ਮੈਂ ਮੰਮੀ ਨੂੰ ਦੱਸਦੀ, ਮੰਮੀ ਕਹਿੰਦੀ ਬੇਟਾ ਤੂੰ ਐ ਨਾ ਦੇਖਿਆ ਕਰ, ਤੂੰ ਇੱਥੋਂ ਸਿੱਖ ਘਰ ਤੇ ਲੜਾਈ ਪਾਏਗੀ ਹੀ।
ਸਹੀ ਹੈ। ਇਹਵੇ ਮੰਮਾ ਵੇਖਦੇ ਦੇ ਸੀ ਬਿਗ ਬੋਸ ਦੇਖਦੇ ਹ, ਮੰਮਾ ਕਹਿੰਦੇ ਇੱਥੋਂ ਦੇਖ ਦੇਖ ਕੇ ਘਰੇ ਵੀ ਇਹੀ ਕਿ ਲੜੀ ਜਾਂਦੇ ਹੋ ਇੱਕ ਦੂਜੇ ਨਾਲ ਕਰੀ ਏ, ਮੈਂ ਕਿਹਾ ਹੁਣ ਕੀ ਕਰੀਏ?
ਬਹੁਤ ਰੋਲਾ ਰੱਪਾ ਆਉਂਦਾ ਬਈ
ਹਮ ਸਹੀ ਹੈ, ਬਸ, ਹਾਂਜੀ ਹਾਂ ਬ ਹੋਰ ਬਸ ਇਹੀ ਟੀਵੀ ਟੂਵੀ ਦੇਖ ਕੇ, ਫੇਰ ਸ਼ਾਮੀ ਖਾਣੇ ਖੂਣੇ ਦੀ ਤਿਆਰੀ ਕਰਾਂਦੇ ਹਾਂ ਫੇਰ, ਇੱਕ ਘੰਟਾ ਤੁਹਾਨੂੰ ਦੱਸਿਆ ਸੀ ਅਸੀਂ ਬਾਹਰ ਗੇੜੀ ਲਾਉਣ ਜਾਂਦੇ ਹਾਂ ਸ਼ਾਮ ਨੂੰ, ਘੁੰਮਣ ਜਾਂਦੇ ਹਾਂ।
ਨਹੀਂ ਇਹ ਤਾਂ ਬਹੁਤ ਵਧੀਆ ਗੱਲ ਹੈ ਥੋੜਾ ਮਤਲਬ, ਸ਼ਰੀਰ ਵੀ ਰਿੀਫਰੈਸ਼ ਹੋ ਜਾਂਦਾ ਹੈ। ਐਸੇ ਬਾਣੇ, ਹਾਂ ਹਾਂ
ਕਿ, ਸ਼ਾਮ ਨੂੰ ਤਾਂ ਐ ਆ ਕਿ ਚਲੋ ਥੋੜਾ ਮੌਸਮ ਠੀਕ ਹੋ ਜਾਂਦਾ ਹੈ ਇੰਨੀ ਧੁੱਪ ਨੀ ਹੁੰਦੀ।
ਹਾਂਜੀ।
ਹਮ। ਤੁਸੀਂ ਵੀ ਵੈਸੇ ਮਤਲਬ ਤੁਸੀਂ ਕਹਿ ਰਹੇ ਸੀ ਵੀ ਪਾਰਕ ਦੂਰ ਹੈ, ਵੈਸੇ ਪਾਰਕ ਨਾ ਹੋਣਾ ਚਾਹੀਦਾ ਤ ਤਦ ਬੰਦਾ ਚਲੋ, ਹਨਾ
ਹਾਂ ਹਾਂ ਪਤੈ, ਇੰਨਾ ਦੂਰ ਨਹੀਂ ਐ, ਪਰ ਅਸੀਂ ਆਲਸੀ ਆਂ, ਮੈਂ ਤੁਹਾਨੂੰ ਦੱਸ ਰਹੀ ਆਂ ਨਾ। ਗੱਲ ਇਹੀ ਆ। ਚੀਜ਼ਾਂ ਦੂਰ ਨਹੀਂ ਨਾ ਅਸੀਂ ਬੜੇ ਆਲਸੀ ਆ, ਹੁਣ ਜਾਣ ਨੂੰ ਤਾਂ ਯਾਰ ਕਿੰਨੇ ਦੂਰੋ-ਦੂਰੋ ਲੋਕ ਆਂਦੀ ਆ, ਸੈਰ ਵਾਸਤੇ। ਹੁਣ ''ਮੈਂ ਤਾਂ ਐਵੀ ਦੇਖਿਆ ਲੋਕ ਚਾਰ-ਚਾਰ, ਸਾਢੇ-ਚਾਰ ਵਜੇ ਘਰ ਤੋਂ ਨਿਕਲਕੇ ਜਾਂਦੇ ਨੇ ਵੱਡੇ-ਵੱਡੇ ਪਾਰਕ ਚ ਘੁੰਮਣ ਮੈਂ ਮਤਲਬ, ਮੇਰੀ ਆਪ ਦੇ ਜਿਹੜੇ ਮਤਲਬ ਦਾਦੀ ਜੀ ਨੇ ਉਹ ਹੁਣ ਤੱਕ ਜਿੱਥੇ ਵੀ ਦੂਰ-ਦੂਰ ਜਾਣਾ ਹੋਇਆ ਪੈਦਲ ਉ ਜਾਂਦੇ ਆ ਉਹ, ਉਹਨਾਂ ਨੂੰ ਕਹੋ ਕਦੀ ਬਈ ਆਟੋ ਲੈ ਐ ਲੈ ਲਓ, ਉਹ ਨਹੀਂ ਲੈਂਦੇ ਉਹਨਾਂ ਦਾ ਸਰੀਰ ਹੁਣ ਵੀ ਚੁਸਤ ਦੁਰੁਸਤ ਹੈ ਇੰਨੀ ਏਜ'ਚ। ਉਸ ਤੋਂ ਬਾਅਦ, ਸਾਨੂੰ ਦੇਖੋ ਹਾਂ
ਕੁੱਛ ਦੁੱਖ ਰਿਹਾ
ਸਹੀ ਗੱਲ ਆ, ਪਿੱਠ ਦਰਦ, ਕਦੀ ਗੋਡੇ ਦਰਦ, ਕਦੀ ਕੁਝ, ਕਦੀ ਕੁਝ। ਪਰ ਸਾਡਾ ਸਹੀ ਵਿੱਚ ਵੀ ਦਰਦ ਹੋ ਰਿਹਾ ਹੁੰਦਾ ਨੇ, ਤੇ ਸਾਡੀ ਮੰਮੀ ਲੋਕ ਮੰਨਦੇ ਹੀ ਨਹੀਂ ਆ ਕਿ, ਇਹਨਾਂ ਦੇ ਦਰਦ ਹੋ ਸਕਦਾ। ਪਰ ਸਾਡੇ ਇਸ ਲਈ ਹੁੰਦੇ, ਹੋ ਕਿ ਸਾਡੀ ਉਹ ਰੂਟੀਨ ਹੀ ਨਹੀਂ ਰਹਿਣ ਨਾ ਜਿਹੜਾ ਉਹਨਾਂ ਦਾ ਸੀਗਾ, ਸਾਡਾ ਰੂਟੀਨ ਹੀ ਬਹੁਤ ਅਲੱਗ ਆ, ਨਾਲੇ ਹੁਣ ਤਾਂ ਮਤਲਬ ਕੁੱਛ ਪਿਓਰ ਵੀ ਨਹੀਂ ਆਂਦਾ, ਉਸ ਸਮੇਂ ਦੀ ਜਿਹੜੀ ਚੀਜ਼ਾਂ ਆਂਦੀਆ ਸਨ, ਪਿਓਰ ਕੀ ਹੁੰਦਾ ਸੀ। ਸ ਹੁੰਦਾ ਸੀ, ਹੁਣ ਇਸ ਸਮੇਂ ਤੇ ਕਿੱਥੇ ਉਹ ਪਿਓਰਿਟੀ ਰਹਿ ਗਈ ਐ।
ਹੁਣ ਤੇ ਡੇਅਰੀ ਪ੍ਰੋਡਕਟ ਲੈਲੋ, ਚਾਹੇ ਤੁਸੀ ਪੈਕਟ ਵਾਲੇ ਲੇਲੋ, ਹਰ ਇੱਕ ਦੇ ਵਿੱਚ ਕੁਛ ਨਾ ਕੁਛ ਉਹ ਹੁੰਦਾ, ਕੋਈ ਪਿਓਰ ਚੀਜ਼ ਨਹੀਂ ਹੁੰਦੀ ਹੈਗੀ।
ਹਾਂ, ਹੁਣ ਤਾਂ ਪਨੀਰ ਦਾ ਕਿੰਨਾ ਵੱਡਾ ਸਕੈਮ ਆਇਆ ਸੀ ਪਤਾ ਨੀ ਕਿੰਨੀਆਂ ਚੀਜ਼ਾਂ ਤੋਂ ਪਨੀਰ ਬਣ ਸਕਦੈ, ਹੁਣ ਬੰਦੇ ਨੂੰ ਕਿ ਕਿੱਥੋਂ ਪਤਾ ਚਲੇਗਾ, ਕਿ ਉਹ ਦੁੱਧ ਵਾਲਾ ਪਨੀਰ ਆ ਕਿਸੇ ਹੋਰ ਚੀਜ਼ ਦਾ।
ਫਰੂਟਸ'ਚ ਵੀ ਕਹਿੰਦੇ ਨੇ, ਕਿ ਹਾਂ ਜਿਹੜਾ ਇਹ ਵਾਟਰਮੈਲਨ ਹੁੰਦਾ ਐ ਇਹਨੂੰ ਵੀ ਪਤਾ ਨੀ ਕਿਵੇਂ ਬਣਾਂਦੇ ਨੇ, ਮੈਂਗੋ ਵੀ ਪਤਾ ਨੀ ਕਿਵੇਂ ਬਣਦੈ। ਬਟ, ਹੁਣ ਇਹ ਐ ਕਿ, ਚਲੋਂ ਹਨਾ ਆਪਨਾ ਦਿਲ ਹੁੰਦਾ ਵੀ ਇਹ ਕਦੀ-ਕਧਾਰ ਖਾਣ ਦਾ, ਫੇਰ ਆਪਾਂ ਹੁਣ ਕੀ ਕਰੀਏ ਖਾਣਾ ਵੀ ਪੈਂਦੈ।
ਹਾਂ, ਅਰੇ ''ਮੈਂ ਥੋਨੂੰ ਦੱਸਤਾ ਰਹੀਂ ਆ, ਹੁਣ ਤਾ ਅ, ਕੁੱਛ ਦਿਨਾਂ ਪਹਿਲਾਂ ਮਤਲਬ ਅਸੀਂ ਮੰਗਾਇਆ ਸੀ, ਕੁਆਟਰ ਬੇ ਨੂੰ ਬਾਹਰੋਂ ਇੰਨਾ-ਇੰਨਾ ਸੁ- ਸੁੰਦਰ ਦਿਖ ਰਿਹਾ, ਕਿ ਭਈਆ ਇਹਨੂੰ ਤਾਂ ਹੁਣ ਖਾ ਖਾਵਾਂਗੇ ਬੜਾ ਮਿੱਠਾ ਨਿਕਲੇਗਾ, ਅੰਦਰੋਂ ਖੋਲਿਆ ਪੂਰਾ ਲਾਲ, ਸੁਰਖ ਐ ਐਵੇਂ ਲੱਗ ਰਿਹਾ ਸੀ ਕਿ ਬਈਆ, ਅੱਜ ਤਾ ਇੱਕਦਮ ਪੂਰਾ ਮੂੰਹ'ਚ ਪਾਣੀ ਭਰ ਗਿਆ, ਜਿਵੇਂ ਖਾਧਾ ਪੂਰਾ ਫਿੱਕਾ।
ਓ ਹੋ, ਸਾਰੇ ਮੁੜ ਦਾ ਸ
ਹਾਂ ਓਹੀ, ਮਤਲਬ ਇੰਨੇ ਆਰਟੀਫਿਸ਼ਅਲ ਕਲਰਜ਼ ਵਗੈਰਾ ਯੂਜ਼ ਕਰ ਰਹੇ ਨੇ। ਪਤਾ ਨੀ ਕਿਹੜੇ ਇੰਜੈਕਸ਼ ਨਾਲ ਉਗਾ ਰਹੇ ਨੇ, ਨਹੀਂ ਤਾਂ ਫਿਰ ਫਰੂਟ ਆ ਅਗਰ ਪੂਰਾ ਲਾਲ ਆ, ਤਾਂ ਮਤਲਬ ਇਹੀ ਤਾਂ ਮਤਲਬ ਹੁੰਦਾ ਨੇ ਕਿ ਉਹ ਮਿੱ ਠਾ ਨਿਕਲੂਗਾ, ਫਿੱਕਾ ਨਿਕਲਣ ਦਾ ਤੇ ਕੁੱਝ ਉਹੀ ਨੀ ਬਣਦਾ।
ਸਹੀ ਹੈ, ਕਿ ਬਈ ਪਤਾ ਨੀ ਕੀ-ਕੀ ਮਿਲਾਵਟ ਕਰ ਰਹੇ ਨੇ ਚੀਜ਼ਾਂ'ਚ ਏਹ।
ਹਾਂ, ਉਹੀ ਆ।
ਹੂੰ, ਹੋਰ ਦੱਸੋ?
ਹੋਰ‌ ਬਸ ਹੁਣ, ਥੋੜੀ ਦੇਰ'ਚ ਅਸੀਂ ਖਾਣ ਲੱਗੇ ਆਂ, ਹਲੈ ਮਤਲਬ ਤੁ ਚਰ ਮੇਰੀ ਬਨਾ ਰਹੇ ਨੇ ਦਾਲ-ਚਾਵਲ।
ਓਕੇ ਓਕੇ, ਚਲੋ ਠੀਕ ਐ ਫੇਰ।
ਚਲੋਂ ਠੀਕ ਐ, ਕੋਈ ਨੀ ਸਾਸ਼੍ਰੀਕਾਲ।
ਕਾਲ ਜੀ।
ਹ